ਹੈਲੋ
ਹੈਲੋ ਹਾਂਜੀ ਜੈ ਮਸੀ ਦੀ ਜੀ। ਹਾਂਜੀ। ਕਿਵੇਂ ਓ।
ਵਧੀਆ ਤੁਸੀਂ ਸੁਣਾਓ।
ਵਧੀਆ ਅਸੀਂ ਵੀ ਹੋਰ ਕੀ ਕਰ ਰਹੇ ਸੀ।
ਕੁੱਝ ਨਹੀਂ ਬਸ ਰੋਟੀ ਖਾ ਕੇ ਬੈਠੇ ਸੀਗੇ ਹੁਣਾ। ਥੋੜਾ ਫਰੀ ਹੋਈ ਸੀ ਤੁਸੀਂ ਸੁਣਾਓ।
ਅੱਛਾ- ਅੱਛਾ ਚਲੋ ਵਧੀਆ ਗੱਲ ਅਸੀਂ ਵੀ ਫ੍ਰਰੀ ਹਾਂ ਬਸ। ਮੈਂ ਕਿਹਾ ਚਲੋ ਕਾਫ਼ੀ ਬਹੁਤਾ ਚੀਰ ਹੋ ਗਿਆ ਤੁਹਾਡੇ ਨਾਲ ਗੱਲ ਨਹੀਂ ਹੋਈ ਚਲੋ ਗੱਲ ਕਰ ਦਿਆਂ। ਫੇਰ ਫੇਰ ਮੈਂ ਫੋਨ ਕੀਤਾ ਤੁਹਾਨੂੰ ਹਮ ਹੋਰ ਦੱਸੋ ਹੋਰ ਫੈਮਲੀ। ਵਗੈਰਾ ਸਭ ਵਧੀਆ ਨੇ।
ਹਾਂਜੀ - ਹਾਂਜੀ ਸਭ ਵਧੀਆ ਹੋਰ ਤੁਸੀਂ ਸੁਣਾਓ ਕੱਲ ਆ ਰਹੇ ਹੋ ਤੁਸੀਂ।
ਹਾਂਜੀ-ਹਾਂਜੀ ਆਵਾਂਗੇ ਜ਼ਰੂਰ ਆਵਾਂਗੇ ਹੋਰ ਦੱਸੋ ਤੁਸੀਂ।
ਹੋਰ ਵਧੀਆ ਤੁਹਾਡੀ ਫੈਮਿਲੀ ਕਿਵੇਂ
ਬਸ ਫੈਮਲੀ ਵਧੀਆ ਨੇ।
ਹੋ ਤੁਹਾਡੇ ਭਰਾ ਜਾਂਦੇ ਆ ਸਕੂਲ ਉਹਨਾਂ ਐਡਮਿਸ਼ਨ।
ਹਾਂਜੀ- ਹਾਂਜੀ, ਹਾਂਜੀ ਤੇ ਹੋਰ ਕੀ ਕਰਦੇ ਓ ਤੁਸੀਂ? ਹੋਰ ਸਟੱਡੀ ਵਗੈਰਾ ਹੋ ਗਈ ਏ ਤਾਡੀ ਕੰਪਲੀਟ?
ਹਾਂ। ਸਟੱਡੀ ਤਾਂ ਮੈਂ ਕਿਤੀ ਹੋਈ ਆ ਅਜੇ ਤਾਂ ਕੋਈ ਕੰਮ ਵਗੈਰਾ ਨੀ ਹੈਗਾ ਬਸ
ਅੱਛਾ- ਅੱਛਾ, ਅੱਛਾ ਚਲੋ ਕੋਈ ਗੱਲ ਨੀ ਪ੍ਰਭੂ ਕਰੇਗਾ। ਤੇ ਹੋਰ ਦੱਸੋ
ਹੋਰ ਵਦੀਆ, ਤੁਸੀਂ ਸੁਨਾਓ ਫਾਸਟਿੰਗ ਵਗੈਰਾ ਚੱਲਰੀਏ ਤੁਹਾਡੀ? ਹੈਲੋ